ਘੜੇ ਲਾਏਓ ਫੇਰ।
ਹੈਲੋ, ਪਾਜੀ ਸਸ ਸ੍ਰੀ ਕਾਲ।
ਸਸ ਸ਼੍ਰੀ ਕਾਲ ਵੀ।
ਹੋਰ ਕੀ ਹਾਲ ਚਾਲ?
ਕੁਛ ਨਹੀਂ ਬਸ ਭਾਈ ਮੂੜ ਹੀ ਔਫ ਹੋਇਆ।
ਕਿਉ ਕੀ ਗੱਲ ਹੋ ਗਈ, ਮੂਡ ਕਾਤੋਂ ਔਫ ਹੋਇਆ?
ਕੁਛ ਨੀ ਵੋ ਪੇਪਰ ਭਰਿਆ ਈ। ਉਹ ਪੇਪਰ ਕਲੀਅਰ ਨੀ ਆਇਆ। ਉਹ ਪੇਪਰ ਈ ਲੀਕ ਹੋ ਗਿਆ। ਪੰਜ ਸਾ, ਹਾਂਜੀ।
ਓ ਹੋ, ਅੱਛਾ ਜੀ।
ਹਾਂਜੀ, ਓ ਈ, ਪੰਜ ਸਾਲ ਦੀ ਮੇਨਤ ਕਰਕੇ ਪੇ ਪੇਪਰ ਯਾਦ ਕੀਤਾਏ ਤੇ ਪੇਪਰ ਲੀਕ ਹੋ ਗਿਆ।
ਹੇ, ਕਾਦਾ ਸਰਕਾਰੀ ਦਾ? ਨੌਕਰੀ ਦਾ। ਬੁਰਾ ਹਾਲ ਐ ਯਾਰ, ਸਰਕਾਰੀ ਨੌਕਰੀਆਂ ਦੇ।
ਹਨ। ਪੂਰੇ ਪੰਜ ਸਾਲ ਮੇਨਤ ਲਾਏ, ਰਾ ਰਾਟ ਕੇ ਪਰੇ ਸੀ।
ਅੱਛਾ।
ਹੁਨ ਪੇਪਰ ਲੀਕ ਹੋ ਗਿਆ ਉਨ।
ਈਡੀ ਦੂਰ ਗਏ ਵੀ ਹੋਣੇ ਸੈਂਟਰ ਪੇਪਰ ਦੇ।
ਹਾਂਜੀ, ਮੇਰਾ ਲ ਲਾਸਟ ਈਰ ਸੀ। ਲਾਸਟ ਈਰ ਸੀ ਹੁੰ, ਹਾਂਜੀ ਲਾਸਟ
ਹਾਂਜੀ।
ਬਾ ਕੁਛ ਇਸ ਪ੍ਰਕਾਰਾਂ ਦੀ ਵੀ ਢਿੱਲ ਐ। ਕੁਛਦੀ ਹੁਨ ਵੇਖੋ ਲਾਇਆ ਤੇ ਹੋਇਆ ਅ ਬ ਬਚਿਆ ਨੇ, ਧਰਨਾ ਉੱਥੇ।
ਹੁੰ, ਹਾਂਜੀ ਉਹ ਤੇ ਲੱਗਾ ਈ ਐ ਜੀ।
ਕੈਪੀਟਲ ਤੇ ਧਰਨਾ ਲਾਇਆ ਤੇ ਹੋਇਆ ਵੇਖੋ ਹੁਨ ਕੀ ਕਰਦੇ ਸਰਕਾਰ ਖਿਲਾਫ਼ ਪੇਪਰ ਲੀਕ ਦੀ।
ਹਾਂਜੀ।
ਵੇਖੀ ਖਬਰ ਕੇ ਨਈ ਤੁਸੀਂ?
ਨਈ-ਨਈ ਵੇਖੀ, ਮੈਂ ਵੀ ਵੇਖੀ।
ਵੇਖੀਨਾ ਕੁ ਸਟੂਡੈਂਟ ਉਹਦਾ ਐਜੂਕੇਸ਼ਨ ਮਨਿਸਟਰ ਦਾ। ਐਜੂਕੇਸ਼ਨ ਮਨਿਸਟਰ ਦਾ ਓ ਮੰਗ ਤੇ ਇਸਤੀਫਾ।
ਹਾਂਜੀ, ਮੇਰੇ ਨਾਲ ਬੋਤ ਬੱਚੇ ਈ, ਉਹਨਾਂ ਦੇ ਬਚਿਆਂ ਦੇ ਪੇਪਰ ਰੇਹਗੇ।
ਹੁਨ ਉਹ ਸਾਰਿਆਂ ਦੇ ਜੇ ਲੀਕ ਹੋ ਗਿਆ, ਬਸ ਫੇਰ ਸਾਰੇ ਈ ਸਾਰਿਆਂ ਦੇ ਹੋਣਾ ਪੇਪਰ।
ਸਾਰਿਆਂ ਦਾ ਕੈਂਸਲ ਹੋ ਗਿਆ ਲਾਸਟ ਚਾਂਸ ਸੀ।
ਅੱਛਾ ਬਹੁਤ ਮਾੜੀ ਗੱਲ ਹੋਈ ਤੁਹਾਡੀ ਵੇਖੋ ਸਾਰੀ ਤੁਸੀਂ ਮਤਲਬ ਪੰਜ ਸਾਲ ਮਿਹਨਤ ਕਿਵੇਂ ਕੀਤੀ ਤੇ ਜੋ ਤੁਸੀਂ ਬਨਨਾ ਚਾਂਦੇ ਸੀ ਉਹ ਵੀ ਨਹੀਂ ਬਨ ਪਾਏ, ਹੁਨ ਅੱਗੋਂ ਤਾਨੂੰ ਹੁਨ ਨਵੇਂ ਸਿਰੋ ਤੋਂ ਸਾਰਾ ਕੁਛ ਕਰਨਾ ਪੈਣਾ।
ਹਾਂਜੀ ਉਹ ਤੇ ਕਰਨਾ ਹੋਊਗਾ ਈ।
ਸਰਕਾਰਾਂ ਦੀ ਲਾਪਰਵਾਹੀ ਐ, ਬੋਤ, ਇੰਡਿਆ ਇੱਧਰ ਸਾਡੇ ਇੱਥੇ ਬੋਤ ਏਂਨਜੀ
ਏਸ ਚੀਜ਼ ਦਾ ਬੋਤ, ਉਹ ਹੈ
ਹੁੰ, ਬੋਤ
ਏਦਾ ਕੋਈ ਸੋਲਿਊਸ਼ਨ ਕੱਢ ਨੀ ਪਾਂਦੀ ਸਰਕਾਰ।
ਹਾਂਜੀ।
ਸਰਕਾਰ ਪੇਪਰ ਪੇਪਰਾਂ ਦੇ ਫਾਰਮ ਭਰਾ ਲੈਂਦੀ ਹੈ ਪੈਹਾ ਕੱਠਾ ਹੋ ਗਿਆ। ਠੀਕ ਹੈ ਤੇ ਪੇਪਰ ਲੀਕ ਕਰਾ ਦਿੰਦੀ ਬਾਅਦ ਚ ਪੈਹੇ ਬਸ ਪੈਹੇ ਇਕੱਠੇ ਕਰਨ ਦਾ ਸਾਧਨ ਬਣਾਇਆ ਇਹਨਾਂ ਨੇ ਪੇਪਰਾਂ ਦਾ
ਹੂੰ।
ਬੱਚੇ-ਬੱਬੁ ਬੱਚੇ ਆਪਣਾ ਵੇਖਣ ਜੋ ਮਰਜੀੀ ਕਰਣ
ਹਾਂਜੀ।
ਜਿੱਥੇ ਮਰਜ਼ੀ ਮਰਣ- ਉਹਨਾਂ ਨੂੰ ਕੋਈ ਨੀ ਹੈਗਾ ਕਿਸੀ ਦੀ ਏਜ ਲੰਘ ਜਾਂਦੀ ਐ। ਕਿਸੀ ਦਾ ਕੁੱਛ - ਕਿਸੀ ਦਾ ਕੁਛ ਕਿੰਨੇ ਮਾਂ ਬਾਪ ਸੁਪਨੇ ਲਾਈ ਬੈਠੇ ਹੁੰਦੇ ਐ। ਬਈ ਸਾਡਾ ਨੱਚਾ ਕੁਛ ਕਰੂਗਾ ਵੱਡਾ ਹੋਵੇ ਪੇਪਰ ਪੂਪਰ ਕੱਢ ਕੇ ਸਰਕਾਰੀ ਲੱਗੁਗਾ। ਤੇ ਕਿੰਨੇ ਬੱਚੇ ਦੇ ਡਿਪਰੈਸ਼ਨ ਚ ਆ ਕੇ ਆਪ ਨੂੰ ਆਤਮ ਹੱਤਿਆ ਵੀ ਕਰ ਲੈਂਦੇ ਸੀ।
ਹਾਂਜੀ ਕੋਈ ਸੁਸਾਈਡ ਕਰ ਲੈਂਦੇ ਕਈ ਜਾਣੇ ਬਹੁਤ ਜਾਣੇ ਮੈਂ ਵੇਖੇ
ਤੇ- ਸੈਡ ਤੇ ਹੋ ਜਾਂਦੇ ਫਿਰ ਸਰਕਾਰ ਨੂੰ ਕੁਛ ਫ਼ਰਕ ਹੀ ਨਹੀਂ ਪੈਂਦਾ।
ਉਹਨਾਂ ਨੂੰ ਕਾਦਾ ਫਰਕ ਪੈਣਾ ਇਹਨਾਂ ਨੂੰ ਪੈਹਾ ਚੜਿਆ ਹੁੰਦਾ ਜੀ।
ਪੈਹਾ-ਪੈਹਾ ਕੱਠਾ ਕਰ ਲੈਂਦੇ ਆ ਸਾਰੇ ਇਕੋ ਈ ਗਰੀਬ ਬੰਦਾ ਮਿਹਨਤ- ਮੁਹਨਤ ਕਰਕੇ ਲਗ ਵੀ ਜਾਏ ਫਿਰ ਸਿਫ਼ਾਰਸ਼ ਨਾ‌ ਡੋਨੇਸ਼ਨ ਬੜੀ ਮੰਗਦੇ-
ਉਹ ਤਾਂ ਫਿਰ ਹੈਗਾ ਜੀ ਸਰਕਾਰ ਜਾਏਗੀ ਕੁਛ ਤੇ ਮੰਗਦੀ ਅੱਜ-ਕੱਲ੍ਹ
ਉਸਤ‌ ਰਾ‌ ਬੰਦਾ‌ ਕੋਈ ਕੰਮ-ਕੁਮ ਸਿਖ ਲੇ ਆਪਣਾ ਉਹੀ ਕਰ ਲਏ।
ਹੂੰ।
ਪੇਪਰਾ ਦਾ‌ ਤਾਂ ਬਹੁਤ‌ ਬੂਰਾ ਹਾਲ ਆ ਬਸ ਅਸੀਂ ਇਹੀ ਵੇਖਣ ਦੇ ਹਾਂ। ਮੇਰੀ ਸਿਸਟਰ ਨੇ ਵੀ ਨਾ ਪੇਪਰ ਭਰੇ ਸੀ। ਇਹੀਓ ਤੁਹਾਡੇ ਆਲੇ ਉਹਦਾ ਵੀ ਬਸ ਇਹ ਈ ਓ ਸਰਕਾਰੀ ਪੇਪਰ ਨੌਕਰੀ ਦੇ
ਹਾਂਜੀ-ਹਾਂਜੀ।
ਬਸ ਉਹ ਵੀ ਲੀਕ-ਲੂਕ ਹੋ ਗਏ ਉਹ ਵੀ ਪਰੇਸ਼ਾਨ ਹੋਈ ਫਿਰਦੀ ਏ।
ਉਹ ਫਿਰ ਸਾਰੇ ਪਰੇਸ਼ਾਨ ਹੋਏ ਹੁੰਦੇ। ਹੁਣ ਕੀ ਕਰ ਸਕ
ਉਹ ਉਹ ਹੁਣ ਕਹਿੰਦੀ ਮੈਂ ਕਰਾਂਗੀ-ਕਰਾਂਗੀ ਮੇਰੀ ਜ਼ਿੰਦਗੀ ਖਰਾਬ ਹੋਗੀ ਏ। ਏ ਹੋ ਗਿਆ ਓ ਹੋ ਗਿਆ।
ਬੱਚਿਆਂ ਦੀ ਪੰਜ ਸਾਲ ਦੀ ਫੀਸ ਵੀ ਜਿਹੜੀ
ਆਹ ਫੀਸਾਂ ਮੈਂ ਕਹਿਣ ਦੇਨ ਆ ਏਡਾ ਏਡਾ ਪੈਹਾ ਲੱਗਦਾ ਆ। ਟਰੈਵਲਿੰਗ ਦਾ ਖਰਚਾ ਆ ਕੋਚਿੰਗਿ ਦੇ ਖਰਚੇ ਨੇ ਹੋਰ ਬਥੇਰੇ ਖਰਚੇ ਆ ਸਰਕਾਰਾਂ ਨੂੰ ਕਿਥੇ ਸਮਝ ਪੈਂਦੀ
ਸਰਕਾਰਾਂ ਨੂੰ ਤੇ ਬਸ ਪੈਸਾ ਹੀ ਚਾਹੀਦਾ ਹੁੰਦਾ।
ਉਹ ਤੇ ਬਸ ਪੇਸ਼ਾ ਕੱਠਾ ਕਰ ਕੇ ਬਹਿ ਜਾਂਦੀ ਸ਼ਾਤ।
ਹਾਂਜੀ।
ਬੂਰਾ ਹਾਲ ਹੈ ਬਸ।
ਹਮ ਬਹੁਤ ਜ਼ਿਆਦਾ ਜ
ਸਾਡੇ ਇਥੇਸ਼ਰ ਹਾਲ ਦੇਖੋ ਹੁਣ ਬੱਚੇ ਲੱਗੇ ਰਏ ਆ ਧਰਨਾ ਲਾ ਕੇ ਪ੍ਰੋਟੈਸਟ ਕਰਦੇ ਤੇ ਪਏ ਨੇ ਦੇਖੋ ਕੀ ਹਾਲ ਕੱਢਦੇ ਨੇ ਉਹਨਾਂ ਦਾ
ਨਿਵੈਸਤ ਧੰਨੇ ਤੇਤੇ ਜਾਣਾ ਚਾਹੀਦਾ ਹੈ
ਹਾਂਜੀ
ਤਾਂ ਨਹੀਂ ਮੈਂ ਕਿਹਾ ਵੈਸੇ ਜਾਣਾ ਚਾਹੀਦਾ ਵ
ਪਰ ਨੇੇਰੇ ਤੇ ਜਾਣਾ ਹੀ ਸੀਗਾ ਅ ਤਾਂ ਹੀ ਤੇ ਉਹਨਾਂ ਨੂੰ ਸਪੋਰਟ ਮਿਲੇਗੀ ਤਾਂ ਹੀ ਤੇ ਉਹ ਸਕਸੈਸਫੁਲ ਹੋਏਗਾ
ਹਾਂਜੀ
ਅਤੇ ਫਿਰ ਹੁਣ ਜੈਨ ਮੰਨ ਲਓ ਤੁਹਾਡਾ ਲਾਸਟ ਹੀਆ ਸੀ ਅਤੇ ਫਿਰ ਤੁਸੀਂ ਹੁ ਕਿਦਾ ਕੁਛ ਕੀਤੀ ਪਲਨਿੰਗ ਕੀ ਕਰਨਾ
ਮੈਂ ਅਜੇ ਤੱਕ ਤਾਂ ਨਹੀਂ ਕੀਤੀ ਇਹ ਤਾਂ ਸੋਚਦੇ ਪਏ ਹੁਣ ਸ਼ਾਇਦ ਅੱਗੇ ਕੋਈ ਕਿਤੇ ਜੋਬ ਜਬ ਅ ਕਰ ਲਾਂਗੇ ਕਿਤੇ ਦੁਕਾਨ ਦੁਕੂਨ 'ਤੇ ਜਾਂਾਂ ਪ੍ਰਾਈਵੇਟ ਪ੍ਰਵੇਟ ਜੋੌਬ ਕਰ ਲਵਾਂਗੇ
ਅੱਾ ਅੱਛਾ ਅ ਹਾਂ ਚਲੋ ਉਹ ਵੀ ਠੀਕ ਆ ਆਪਣੀ ਦਾਾਲਟੋ ਜ ਦੀ ਕਰਣੀ
ਹਾਂਜੀ ਉਹ ਤੇ ਫਿਰ ਡਗ ਰੋਟੀ ਚਲਾਉਣ ਵਸਤੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਹੈ
ਹਾਂ ਖਰਚੇ ਤਕਟ ਨਹੀਂ ਨਾ ਆਪਣੇ
ਹਾਂਜੀ ਫੇ ਵੀ ਹਦਾ ਹੋਰ ਸੁਣਾਓ ਤੁ ਕੀ ਕਰਦੇ ਅੱਜ ਕੱਲ
ਉਹ ਸਾਡਾ ਭਾਈ ਐਵੇਂ ਹੈ ਕੰਮ ਕੰਮ ਹੀ ਕਰੀਦਾ ਹੋ ਕਰੀਏ
ਕਿਸ ਚੀਜ਼ ਦਾ ਕਰਦੇ ਕੰਮ
ਭਾਅ ਜ ਆਪਣੀ ਖੇ ਅਸੀਂ ਖੇਤੀ ਕਰਦੇ ਹਾਂ
ਅੱਛਾ ਖੇਤੀ ਕਰਦੇ ਹੋ
ਤੰ
ਚਲੋ ਵਧੀਆ ਗੱਲ ਖੇਤੀ ਕਰ ਖੇਤੀ ਵਾਲੇ ਬੰਦੇ ਬਿੜ ਬਹੁਤ ਮਿਹਨਤੀ ਹੁੰਦੇ ਹੈ
ਧਕੇ ਦੇ ਲੈ ਗ ਨਾ ਜ਼ਮੀਨ
ਹਾਂਜੀ ਹਾਂਜੀ
ਉਹਦੀ ਫ ਵਾਹੀੂਹੀ ਗੀਦੀ ਹੈ ਉਹਦੀ ਫਸਲ ਉ ਗਲ ਖਾਉਦੇ ਆਾਂ ੂਝ ਕੇ ਜੋ ਮਾੜਾ ਮੋਟਾ ਵੱਟਣੇੇ ਆ ਣਾ ਕਰਰਾਇਆ ਕਰਰਾਆ ਕੱਢ ਕੇ ਠੇਕੇ ਦੇ ਸ
ਅੱਛਾ
ਮੜਾ ਮੋਟਾ ਬਾਕੀ ਜਥੋ ਪਦਾ ਸਰਕਲਾ
ਹਮ
ਬਸ ਤੇ ਚੀ ਜਾਂਦਾ ਬਸ ਪਾਣੀ
ਹਾਂਜੀ
ਫਸਲਾਲੀ ਦੀਆਂ ਸਾਲ ਦੀਆਂ ਤਿੰਨ ਚਾਰ
ਹਾਂਜੀ
ਹ ਹੈ ਲ ਲਈ ਹੈ ਕਣਕ ਲ ਲਈ ਹੈ ਚਾਵਲ ਹੋਰ ਗੁੰਨੇ
ਚਲੋ ਉਹਦੇ ਫ ਸੀਜ਼ਨ ਦੇ ਹਿਸਾਬ ਨਾਲ ਲੱਗਦੇ ਹੋਏ ਖੇਤੀ
ਹਾਂਜੀ ਹਾਂਜੀ ਸੀਜਨ ਦੇ ਹਿਸਾਬ ਨਾਲ ਜੋਿਸਮ ਫਸਲ
ਹਾਂਜੀ ਗਰਮੀਆਂ 'ੀ ਕਿਹੜੀ ਅਤੇ ਸਰਦੀਆਂ 'ੀ ਕਿਹੜੀ ਲੇੜੀ ਲੱਗ
ਹੁਣ ਤੇ ਚਾਵਲ ਲੱਗਿਆ ਹੁਣ ਤੇ ਚਾਵਲ ਲੱਗਦਾ ਵ ਫਿਰ ਬਸ ਚਾਵਲ ਤੋਂ ਬਾਅਦ ਕਹਿਡ ਲ
ਹਮ ਜਦੋਂ ਸੀਜਨ ਆ ਗਿਆ ਦੂਜਾ ਦੂਸਰੀ ਲੱਗਣੀ
ਫੇਿਰ ਵਾਡੀ ਵੂਡੀ ਕਰਕੇ ਕਣਕ ਦੇ ਆ ਮ ਮ ਕਿ ਬਸ ਆ ਚੱਲੀ ਜਾਂਦਾ ਸਰਦਾ ਥੋੜਾ ਬਹੁਤਾ, ਆਪਾਂ ਵੀ ਸਰਕਾਰੀ ਨੌਕਰੀਆਂ ਦੇ, ਪੇਪਰ ਭਰੇ ਸੀ। ਤੇ ਸਾਡੇ, ਟਾਈਮ ਵੀ ਲੀਕ ਲੂਕ ਹੁੰਦੇ ਰਹੇ, ਅਸੀਂ ਛੱਡ ਹੀ ਦਿੱਤਾ
ਉਹ, ਮਜ਼ਬੂਰੀ ਕਰਕੇ ਫਿਰ ਸਾਰੇ, ਛੱਡਣਾ ਪੈਦਾ ਜੀ।
ਇੱਕ ਟਾਈਮ, ਹੁੰਦਾ ਨਾ ਕੁਛ ਕਰਨ ਦਾ
ਹਾਂਜੀ, ਉਹ ਟਾਈਮ, ਲੰਘ ਬੀਤ-ਬੀਤੀ ਹੀ ਜਾਂਦਾ।
ਤੇ ਜੇ, ਟਾਈਮ ਬੀਤ ਗਿਆ, ਉਜ ਹੀ ਸਾਨੂੰ ਆਪਣਾ ਹੀਲਾ ਵਸੀਲਾ ਕੁਛ ਨਾ ਕੁਛ ਤੇ ਕਰਨਾ, ਹੀ ਪੈਣਾ ਸੀ।
ਹਾਂਜੀ, ਉਹ ਤਾਂ ਹੈਗਾ ਹੀ ਏ, ਕਾਰ ਚਲਾਉਣ ਵਾਸਤੇ, ਕੁਛ ਨਾ ਕੁਛ ਤਾਂ ਕਰਨਾ
ਹ ਬਸ, ਪਿਛਲੇ ਐਤਵਾਰ, ਅਸੀਂ ਵੀ ਰਹਿਗਏ ਹੁਣ, ਇੱਧਰ ਓਧਰ ਕੰਮ ਕੁਮ ਕਰ ਲੈਂਨੇ ਆਾਂ ਮਾੜਾ ਮੋਟਾ,
ਚਲੋ ਵਧੀਆ, ਕਰਨਾ ਚਾਹੀਦਾ।
ਹ ਪੜ੍ਹਦੇ ਰਹੇ, ਤੁਸੀਂ ਹੁਣ ਪੇਪਰ ਪੂਪਰ ਦੇ ਲੀਕ ਹੋ ਗਏ, ਫਿਰ ਹੁਣ ਬਦਰੀਂ ਨਾਥ
ਹੁਣ ਹਜੇ ਫਿਲਹਾਲ ਤੇ ਘਰ ਹੀ ਆ, ਹੁਣ ਸੋਚਾਂਗੇ ਹਾਂਜੀ, ਸੋਚਾਗੇ ਹੁਣ ਬਹਿ, ਕੇ ਕਿਹੜਾ ਕੋਰਸ ਕਰੀਏ, ਜਾਂ ਕੋਈ ਅੱਗੇ ਪੜ੍ਹਾਈ ਪੜ੍ਹੂਈ ਕਰੀਏ, ਜੋਬ ਜੂਬ ਲੱਭੀਏ
ਅੱਛਾ ਅੱਛਾ ਅੱਛਾ ਆਹੋ, ਕੋਈ ਨ ਵੇਖ ਲਉਂ, ਦੂਰ ਦੂਰ ਵੇਖ ਲਓ ਆ ਪਹਿਲੇ, ਦਾ ਘਰ ਬਾਹਰ ਵੇਖੋ ਸਾਹਮਣੇ। ਹਾਂ, ਜੋ ਮਿਲ ਜਾਏ, ਤੇ ਪੰਦਰਾਂ, ਵੀਹ ਹਜ਼ਾਰ ਦੀ ਬਹੁਤ ਆ ਫਿਲਹਾਲ
ਹਾਂਜੀ, ਫਿਲਹਾਲ ਇਹ ਤਾਂ ਹੋ, ਰਿਆ
ਬਾਅਦ ਦੀ, ਬਾਅਦ ਚ ਵੇਖੀ ਜਾਊਗੀ
ਹਾਂਜੀ
ਜਿੰਨੇ ਗਏ, ਓਨੇ ਰਿਕਵਰੀ ਤੇ ਹੋਣ
ਹਾਂਜੀ
ਹਨਾ
ਚਾਂਸ ਵੀ, ਇਸ ਲੀ ਲਾਸਟ, ਹੀ ਸੀ ਨਾ
ਹਾਂ ਉਹੀ ਤੇ, ਬਸ ਏ ਏਸੀ ਚੱਕਰ ਚ ਤੇ, ਬੰਦਾ ਮਾਰ ਖਾ ਜਾਂਦਾ।
ਹਾਂਜੀ, ਲਾਸਟ ਚਾਸ ਕਰਕੇ, ਫਿਰ ਅੱਗੇ ਗੱਲ ਨਹੀਂ, ਬਣੀ
ਚਲੋ, ਕੋਈ ਨਈ ਹੌਸਲਾ ਰੱਖੋ, ਹੋ ਜਉਗਾ ਕੁਛ, ਨਾ
ਹਾਂਜੀ, ਉ ਓ ਤਾਂ ਹੋਗਾ ਈ
ਮੇਰਾ, ਕਿਹੋ ਜੀ ਮਤਲਬ ਕਰੋਗੇ, ਕੋਈ ਪੇਪਰ ਪੁਪਰ ਦੌ ਕੇ ਨਿਕਲਦਾ, ਇ ਤੇ
ਜੇ ਕੋਈ ਨਿਕਲੂਗਾ, ਤੇ ਫਿਰ ਫੇਰ ਤੇ ਕਰ ਹੀ ਲਵਾਂਗੇ, ਜੇ ਨਹੀਂ ਨਿਕਲੂ, ਫੇਰ ਤੇ ਛੱਡਣਾ ਹੀ ਪੈਣਾ ਏ
ਅੱਛਾ ਅੱਛਾ। ਹਾਂ, ਏ ਦੀ ਵੀ ਤਿਆਰੀ, ਕੰਟੀਨਿਊ ਸੁਣੀ,? ਹਹ ਨਿਕਲ ਜ ਤੇ ਵਧੀਆ ਲੱਗ ਜੇ ਮਿਹਨਤ ਤੁਹਾਡੀ ਸਫਲੀ ਹੋ ਰੂਗੀ ਉਹ ਤਾਂ ਕੁਛ ਨਹੀਂ
ਉਹ, ਤੇ ਗੱਲ ਹੈਗੀ ਜੀ।
ਫਾਰਮ ਫੁਰਮ ਨਿਕਲ ਜਾਣੇ, ਮਹਿਗੇ ਬਹੁਤ ਹੁੰਦੇ ਆ ਨ ਪੇਪਰ, ਇਸ ਕਰਕੇ
ਹਾਂਜੀ, ਉਹ ਨਾ ਅਜੇ ਪੁਹੰਚੇ ਨਈ ਕਰਨ ਦੇ
ਬੱਚੇ ਵੀ, ਪਰੇਸ਼ਾਨ ਉਹਨਾਂ ਦੇ, ਪੇਰੈਂਟਸ ਵੀ ਨੁਕਸਾਨ, ਕੁਛ ਬੱਚੇ ਸੁਸਾਈਡ, ਵੀ ਕਰ ਲੈਂਦੇ ਆ ਇਸ ਚੱਕਰ ਚ
ਹਾਂਜੀ,
ਚਲੋ ਫਿਰ ਠੀਕ ਆ ਭਾਜੀੀ ਕੀ ਕਰ ਸਕਦੇ ਆ ਠੀ